ਹੈਲੋ।
ਹਾਂ ਕੀ ਕਹਿੰਦਾ ਪਿਆ ਸੀ
ਆਹੀ ਅਵਾਜ਼ ਸੀਗੀ ਨਾ
ਹਾਂ ਬਸ ਥੋੜ੍ਹੀ ਜਿਹੀ ਘੱਟ ਆਉਂਦੀ ਪਈ
ਹੂਣ
ਹਜੇ ਵੀ ਘੱਟ ਹੈ। ਹਾਂ ਹੁਣ ਕੁਛ ਸਹੀ ਹੈ ਹਾਂ ਹੁਣ ਕੁਛ ਸਹੀ ਹੋਈ।
ਕੀ ਸ਼ੱਸ ਜੀ ਜਦੋਂ ਮੈਂ ਇੱਥੋਂ ਦੀ ਤੈਨੂੰ ਟਰੱਸਟ ਹੋ ਤੈਨੂੰ ਪੂਰੀ ਦੱਸਦ ਮੇਰੇ ਨਾਲ ਕੀ ਹੋਇਆ ਸੀ
ਹਾਂ ਮਤਲਬ ਉਹ ਕਿ ਤੂੰ ਵਾਪਸ ਕਿਉਂ ਆਇਆ
ਅੱਜ ਵੀ ਮੈਂ ਇੱਥੋਂ ਗਿਆ ਉੱਥੇ ਮੈਂ ਦੋ ਦੀਨ ਠੀਕ ਰਿਹਾ ਉੱਥੇ ਮੈਂ ਠੀਕ ਰਿਹਾ ਦੋ ਦਿਨ ਹੈਂ। ਜਿਨੇ ਮੈਨੂੰ ਕੰਮ ਦਵਾਉਣਾ ਸੀ ਨਾ ਉੱਥੇ।
ਹਮ।
ਉਹ ਮੁਕਰ ਗਿਆ ਪਹਿਲੇ
ਅਛਾ।
ਹਾਂ ਫਿਰ ਮੈਂ ਇਕੱਲਾ ਰਯਾ ਉਹਨੇ ਮੈਨੁ ਮਤਲਬ ਰੂਮ ਤੋਂ ਵੀ ਕੱਢਤਾ ਸੀ ਰੂਮ ਤੋਂ।
ਰੂਮ ਤੋਂ ਕੱਢਦਾ ਸੀ?
ਹਾਂ।
ਸਮਝਿਆ ਨੀ ਮੈਂ ਪਹਿ ਪਹਿਲੇ ਦਸ ਤੂੰ ਗਿਆ ਕੇੜੀ ਕੰਟਰੀ ਸੀ?
ਮੈਂ ਗਯਾ ਸੀ ਇਟਲੀ।
ਅੱਛਾ।
ਹਾਂ ਮੈਂ ਗਿਆ ਸੀ ਇਟਲੀ। ਰ ਉਥੇ ਮੈਨੂੰ ਜੇੜਾ ਬੰਦਾ ਸੀ ਨਾ ਮੈਨੂੰ ਏਅਰਪੋਰਟ ਤੇ ਪਹਿਲੇ ਲੈਣ ਨੀ ਆਯਾ। ਇੱਕ ਪੰਜ ਸ਼ੇ ਘੰਟੇ ਮੈਂ ਏਰਪੋਰਟ ਤੇ ਬੈਠਾ ਲਿਆ ਭੁੱਖਾ ਭੱਖਾ।
ਅੱਛਾ।
ਉਹ ਫੇਰ ਲੈਣ ਆਯਾ ਉਹਨੂੰ ਲੈ ਗਿਆ ਕਮਰੇ ਚ ਇੱਕ ਦੋ ਦਿਨ ਉਹਨੇ ਮੈਨੂੰ ਕਮਰੇ ਚ ਰੱਖਿਆ।
ਅੱਛਾ।
ਹਮ ਕਹਿੰਦੇ ਅੱਜ ਚੱਲਾਂਗੇ ਕੱਲ ਚੱਲਾਂਗੇ ਮੈਂ ਕਿਹਾ ਮੈਨੂੰ ਦੱਸ ਦੇ ਬਈ ਦੱਸਣਾ ਹੈਂ ਕਹਿੰਦਾ ਅਪਣੀ ਤਰਫ਼ ਸੇ ਕੰਮ ਮੈਂ ਦਵਾਉਂਗਾ ਐਵੇਂ ਕਹਿਣ ਲੱਗ ਗਿਆ।
ਅੱਛਾ।
ਹਾਂ ਫਿਰ ਮੈਂ ਕੀ ਕਿਹਾ? ਮੈਂ ਕਿਹਾ ਚੱਲ ਕੋਈ ਗੱਲ ਨੀ ਫੇਰ ਉਹਨੇ ਜੇੜੇ ਮੁਸਲਮਾਨ ਸੀ ਨਾ ਮੁੰਡੇ, ਉਹਨੇ ਮੈਨੂੰ ਕਮਰੇ ਤੋਂ ਬਾਹਰ ਕੱਢਤਾ।
ਅੱਛਾ।
ਫੇਰ ਮੈਂ ਓਥੇ ਇਕੱਲਾ ਹੋ ਗਿਆ ਬੇਗਾਨਾ ਸ਼ਹਿਰ ਚ ਮੈਂ ਕਿੱਧਰ ਜਾਊਂਗਾ ਰੋਟੀ ਨੂੰ ਵੀ ਤਰਸਾਂ ਕਿੱਧਰ ਜਾਵਾਂ। ਫੇਰ ਮੈਂ ਨਾ ਉੱਥੇ ਬਿਮਾਰ ਹੋ ਗਿਆ ਉੱਥੇ ਹੈਂ ਤੇ ਫੇਰ ਮੈਂ ਉੱਥੇ, ਬਿਮਾਰ ਹੋ ਗਿਆ ਉੱਥੇ ਫੇਰ ਮੈਂ ਹੋਸਪਿਟਲ ਚ ਐਡਮਿਟ ਹੋ ਗਿਆ।
ਉੱਥੇ ਈ?
ਮੈਂ ਗਿਆ ਸੀ ਰੋਮਾ ਹੋਟਲ ਚ ਰੋਮਾ ਸੀ ਰੋਮਾ ਹਾਂ।
ਅੱਛਾ।
ਹੋਟਲ ਸੀ ਉੱਥੇ ਰੂਮਾ ਉਹਂਦੇ ਚ ਰਿਹਾ ਸੀ ਮੈਂ। ਫੇਰ ਉਥੇ ਮੈਂ ਰਿਹਾ, ਨਾ ਉੱਥੇ ਉੱਥੇ ਦਾ ਸਰਕਾਰੀ ਹੋਸਪਿਟਲ ਸੀ ਜਿੱਥੇ ਮੈਂ ਗਿਆ ਸਾਂ।
ਅੱਛਾ ਫ੍ਰਰੀ ਸੀ ਇਲਾਜ?
ਯਾਰ ਇੱਕ ਸਾਲ ਤਾਂ ਨਾ ਓਥੇ ਮੈਂ ਵੈਸੇ ਹੋਮਲੈਸ ਪੀਪਲ ਉਹ ਹੋਮਲੈਸ ਪੀਪਲ ਹਿਸਾਬ ਨਾਲ ਫਰੀ ਸਰਵਿਸ ਹੋਈ ਸੀ ਮੇਰੀ।
ਅੱਛਾ।
ਹਾਂ ਫੇਰ ਉਸ ਹਿਸਾਬ ਨਾਲ ਮੇਰੀ ਫਰੀ ਸਰਵਿਸ ਹੋਈ ਸੀ ਫੇਰ ਉਹਨਾਂ ਨੇ ਮੈਨੂੰ ਬੁਲਵਾਯਾ, ਫੇਰ ਉਹਨਾਂ ਨੇ ਮੇਰੇ ਘਰੇ ਘੂਰੇ ਫੋਨ ਕੀਤਾ।
ਹਮ।
ਹੈਂ ਉਹ ਮੈਨੂੰ ਬੋਲਦੇ ਕੋਈ ਹੈਗਾ ਤੇਰਾ ਇੱਥੇ ਮੈਂ ਕਿਹਾ ਨਾ ਮੇਰਾ ਕੋਈ ਨੀ ਹੈਗਾ। ਮੰਮੀ ਮੰਮੀੱ ਘੁਬਰਾਗੇ ਸਾਰੇ ਦੇ ਸਾਰੇ ਘੁਬਰਾ ਗੇ ਕੀ ਮੰਮੀ ਮੈਂ ਦੱਸਦਾ ਕਿ ਮੇਰੇ ਨਾਲ ਕੀ ਬਣਦਾ ਪਿਆ। ਹੈਂ, ਫੇਰ ਸਾਰੀ ਸਟੋਰੀ ਉਹਨੂੰ ਪਤਾ ਲੱਗ ਗਈ। ਫਿਰ ਸਾਰੀ ਸਟੋਰੀ ਪਤਾ ਲੱਗ ਗਈ। ਫਿਰ ਮੰਮੀ ਹੋਣਾ ਮੈਨੂੰ ਬੁਲਾ ਲਿਆ।
ਤੈਨੂੰ ਬੁਲਾ ਲਿਆ।
ਮੈਂ ਤਾਂ ਮਨਾ ਕਰਦਾ ਰਿਹਾ, ਮੈਨੂੰ ਨਾ ਬੁਲਾਓ, ਮੈਨੂੰ ਮੈਂ ਤਾਂ ਮਨਾ ਕਰਦਾ ਪਿਆ ਸੀ, ਮੈਨੂੰ ਨਾ ਬੁਲਾਓ, ਮੈਨੂੰ ਨਾ ਬੁਲਾਓ। ਧੱਕੇ ਨਾਲ ਬੁਲਾਤਾ।
ਅੱਛਾ।
ਮੈਂ ਕਹਯਾ ਚਲੋ ਕੋਈ ਨੀ ਹੋ ਗਿਆ, ਜੋ ਹੋਣਾ ਸੀ। ਮੈਂ ਕਹਯਾ ਚਲ ਕੋਈ ਗੱਲ ਨੀ ਜੋ ਹੋਣਾ ਸੀ ਹੋ ਗਿਆ ਮੈਂ ਹੁਣ ਕਹਨੇ ਆ ਮੈਂ ਕੋਈ ਦੁਬਾਰਾ ਕੋਈ ਵੇਖਣੇ ਆ ਕੋਈ ਕੰਟਰੀ ਚ ਲਵਾਨੇ ਹਾਂ ਯਾਰ।
ਨਹੀਂ ਸਮਝਿਆ ਨਹੀਂ ਤੁਸੀਂ ਪਹਿਲੇ ਉਹਦੇ ਨਾਲ ਮੁਸਲਮਾਨ ਜੇੜਾ ਬੰਦਾ ਸੀ ਉਹਦੇ ਨਾਲ ਗੱਲ ਕਰਕੇ ਗਏ ਸੀ?
ਯਾਰ ਮੁਸਲਮਾਨ ਨੀ ਸੀ ਉਹ ਮਤਲਬ ਨਾ ਜਿਹੜਾ ਉਹ ਕਮਰਾ ਸੀ ਨਾ, ਓਹ ਜਿਤਨੇ ਵੀ ਮੁੰਡੇ ਬਾਰੋਂ ਆਦੇ ਸਨ ਸਾਰੇ ਉਸ ਮੁੰਡੇ ਦੇ ਕਮਰੇ 'ਚ ਰੱਖਦਾ ਸੀ।
ਅੱਛਾ।
ਕੁੜੀਆਂ ਬੁਲਟ ਵਾਲੀ ਨਾ,
ਹਮ।
ਕੀ ਕਹਿੰਦੇ, ਮੈਂ ਜਿਹੜੇ ਕਮਰੇ ਚ ਰੱਖਿਆ ਸੀ, ਨਾ ਉਸ ਕਮਰੇ ਚ ਰਹਿੰਦੇ ਸੀ ਨਾ ਮੁਸਲਮਾਨ ਮੁੰਡੇ। ਉਹੀ ਬ ਪਾਕਿਸਤਾਨ ਦੇ ਸਨ ਉਹ ਬਾਹਰੋ ਉਹ ਨਾ ਮੁੰਡੇ ਜਿਸ ਆਏ ਸੀ ਨਾ ਉਹ ਪਾਕਿਸਤਾਨ ਤੋਂ ਆਏ ਹੋਏ ਸਨ। ਆਵਾਜ਼ ਕੱ
ਹੈਲੋ, ਹਾਂ ਹੁਣ ਆਈ ਸਹੀ ਆਵਾਜ਼।
ਮੇਰੀ ਤਾਂ ਠੀਕ ਆ ਰਹੀ, ਮੈਨੂੰ ਠੀਕ ਆ ਰਹੀ ਐ, ਮੈਂ ਕਿਹਾ ਮੈਨੂੰ ਤਾਂ ਆਵਾਜ਼ ਠੀਕ ਆਂਦੀ ਪਈ ਤੇਰੀ।
ਤੇਰੀ ਆਵਾਜ਼ ਵਿੱਚੋਂ ਬਹੁਤ ਜ਼ਿਆਦਾ ਸਲੋਅ ਹੋ ਜਾਂਦੀ ਏ।
ਮੈਨੂੰ ਤੇ ਅਵਾਜ਼ ਠੀਕ, ਹੈਂ।
ਹੁਊ ਕੁਛ ਸਹੀ ਐ। ਨਹੀਂ ਹੁਣ ਹੁਣ ਸਹੀ ਐ ਕੁਛ, ਪਹਿਲੇ ਨਾਲੋ ਤਾਂ ਸਹੀ ਐ।
ਜਿਲੇ ਕਮਰੇ ਚ ਮੈਂ ਰੁਕਿਆ ਸੀ ਨਾ।
ਹਾਂ। ਹੈਲੋ। ਹੈਲੋ।
ਹੈਲੋ।
ਉੱਥੇ। ਮੁਸਲ ਮਾਨ ਮੁੰਡੇ ਪਾਕਿਸਤਾਨ